ਜੀ ਹੋਰ ਕਿਵੇਂ ੳ
ਵਧੀਆ ਜੀ ਤੁਸੀਂ ਦੱਸੋ।
ਵਧੀਆ ਵਧੀਆ ਹੋਰ ਸੁਣਾਓ ਘਰੇ ਠੀਕ ਨੇ ਸਾਰੇ।
ਸਭ ਵਧੀਆ ਹੋਰ ਤੁਸੀਂ ਦੱਸੋ ਕੀ ਕਰ ਰਹੇ ਸੀ।
ਕੁਛ ਨੀ ਬਸ ਹੁਣ ਸ਼ੇਕ ਪੀ ਕੇ ਹਟੇ ਸੀਗੇ ਮੈਂਗੋ ਸ਼ੇਕ
ਹਾਂਜੀ ਹੋਰ ਦੱਸੋ ਕੋਈ ਤਿਉਹਾਰ ਵ ਬਗੈਰ ਆ ਰਿਹਾ ਹੈਗਾ ਮੇਲੇ ਮੂਲੇ
ਨਹੀਂ ਨਹੀਂ ਜੀ ਹਜੇ ਤਾਂ ਕੋਈ ਨਹੀਂ ਬਸ ਅਸੀਂ ਕੱਲ ਗਏ ਸੀਗੇ ਇੱਕ ਮੇਲੇ ਤੇ
ਹਾਂਜੀ ਹਾਂਜੀ
ਬਸ, ਉੱਥੇ ਫੇਰ ਤੁਹਾਨੂੰ ਪਤਾ ਮੇਲਾ ਤਾਂ ਗਰਮੀ ਤਾਂ ਦੇਖ ਬਹੁਤ ਜ਼ਿਆਦਾ ਮੇਲਾ ਤਾਂ ਇੰਨਾ ਘੁੰਮਿਆ ਵੀ ਨਹੀਂ ਜਾਂਦਾ ਹੈਗਾ।
ਸਹੀ ਗੱਲ ਹੈ ਮਤਲਬ ਨਾ ਅੱਜ ਕੱਲ ਇਦਾਂ ਦਾ ਮੌਸਮ ਹੈ ਕੀ ਨਾ ਕਿਤੇ ਤੁਰ ਕੇ ਜਾਇ ਜਾਂਦਾ ਹੁੰਦਾ ਕਿ ਨਾ ਯਾਰ ਬੈਠ ਕੇ ਕਿ ਸਫ਼ਰ ਕਰ ਲੋ ਚਾਹੇ ਟੋ ਬੱਸ ਪਰ ਸਫ਼ਰ ਸਫ਼ਰ ਮੋਟਰਸਾਈਕਲ ਤੇ ਵੀ ਨੀ ਸਫ਼ਰ ਹੁੰਦਾ ਕਿਉਂਕਿ ਨਾ ਇੰਨੀ ਜ਼ਿਆਦਾ ਧੁੱਪ ਦੀ ਉਹ ਪੈ ਰਹੀ ਹੁੰਦੀ ਆ ਨਾ ਮੂੰਹ ਤੇ ਇੰਨਾ ਮੂੰਹ ਨਾ ਪਟਣੇੇ ਵਾਲਾ ਹੋ ਜਾਂਦਾ ਜਦੋਂ ਉਹ ਹੋਣੀ ਗਰਮੀ ਚ ਪਟਪਟ ਆ ਜਾਂ ਉਵੇਂ ਹੋਣ ਲੱਗ ਜਾਂਦਾ ਹੈ
ਜਿਹੜੀ ਆਪਣੀ ਸਕਿੰਨ ਤੇ ਵੀ ਫਿਰ ਫਰਕ ਪਾਉਂਦੀ ਨੇ ਆਪਣੀ ਕਿੰਨ ਦੇਖਲੋ ਕਿਵੇਂ ਹੋ ਜਾਂਦੀ ਹੈ ਗਰਮੀ ਚ
ਹਾਂਜੀ ਹਾਂ ਮਤਲਬ ਇਹੀ ਹੈ ਕਿਉਂਕਿ ਦੇਖੋ ਹਨਾ ਆਪਾਂ ਜਦੋਂ ਸਰਦੀਆਂ ਚ ਹੁੰਦੇ ਹਾਂ ਉਦੋਂ ਉਦੋਂ ਆਪਾਂ ਆਪਣੀ ਕਿੰਨੇ ਦੀ ਕੇਅਰ ਕਰਦੇ ਆ, ਤਾਂ ਵੀ ਕੋਈ ਨਾ ਕੋਈ ਉਹ ਹੋ ਜਾਂਦਾ ਗਰਮੀਆਂ ਚ ਗਰਮੀਆਂ ਚ ਗਰਮੀਆਂ ਚ ਸਿਰਫ ਇੱਕ ਸਨਸਕ੍ਰੀਮ ਹੀ ਰਹਿ ਜਾਂਦੀ ਹੈ ਹੁਣ ਤਾਂ ਤੇ ਹੁਣ ਹੋਰ ਦੱਸੋ
ਬਸ ਕੁਛ ਨੀ ਮੇਲੇ ਤੇ ਗਏ ਸੀਗੇ ਥੋੜਾ ਬਹੁਤ ਘੁੰਮੇ ਸ਼ੋਪਿੰਗ ਵਗੈਰਾ ਕਰੀ ਥੇ ਲੰਗਰ ਖਾਇਆ ਤੇ ਧੁੱਪ ਬਹੁਤ ਸੀਗੀ ਤੁਹਾਨੂੰ ਪਤਾ ਇੰਨਾ ਘੁੰਮਿਆ ਵੀ ਨਹੀਂ ਜਾਂਦਾ ਗਰਮੀ ਵੀ ਲੱਗ ਰਹੀ ਸੀਗੀ ਚਲੋ ਫੇਰ ਵੀ ਅਸੀਂ ਹਾਂ ਫੇਰ ਵੀ ਅ ਦੋ ਘੰਟੇ ਤਿੰਨ ਘੰਟੇ ਉੱਥੇ ਲਗਾ ਕੇ ਫਿਰ ਘਰੇ ਆ ਗਏ ਸੀਗੇ ਕਾਫੀ ਸਮਾਨ ਲਿਆਏ। ਖਰੀਦ ਕੇ ਕਿਉਂਕਿ ਤੁਹਾਨੂੰ ਪਤਾ ਹਨਾ ਮੈਂ ਆਪਾਂ ਕਿਹੜਾ ਡੇਲੀ ਜਾਂਦਣੇ ਹਾਂ ਕਦੀ ਖਧਾਰੀ ਜਾਂਣੇ ਆ। ਫੇਰ ਸਮਾਨ ਵਗੈਰਾ ਖਰੀਦ ਲਿਆਣੇ ਹਾਂ।
ਉਹੀ ਗੱਲ ਹੈ ਕਿ ਆਪਾਂ ਨੂੰ ਕਿਹੜਾ ਇੱਦਾਂ ਹੁੰਦਾ ਕਿ ਹਾਂ ਸ਼ਹਿਰਾਂ ਵਾਲਾ ਵਾਂਗੂ ਰੋਜ਼ ਕਦੇ ਕੀਤੇ ਜਾਓ ਕਦੇ ਕੀਤੇ ਜਾਓ ਹਨਾ ਮਤਲਬ ਆਪਾਂ ਨੂੰ ਤਾਂ ਇਦਾਂ ਹੁੰਦਾ ਕਿ ਹਾਂ ਪੈਸੇ ਵੀ ਦੇਖਣੇ ਕਿ ਕਿੰਨੇ ਕੁ ਲੱਗਣਗੇ ਕਿੰਨੇ ਕੁ ਨਾ ਹੁਣ ਸਾਡੇ ਵੀ ਇੱਥੇ ਮੇਲੇ ਸ਼ੁਰੂ ਹੋ ਜਾਣਗੇ। ਤੇ ਬਸ ਉਹੀ ਚੀਜ਼ ਹੁੰਦੀ ਕਿ ਘੱਟ ਜਿੰਨੇ ਹੋ ਸਕੇ ਘੱਟ ਤੋਂ ਘੱਟ ਹੀ ਪੈਸੇ ਵੇਸਟ ਕਰੀਏ ਕਿਉਂਕਿ ਜਿੰਨੇ ਜ਼ਿਆਦਾ ਵੇਸਟ ਕਰਾਂਗੇ ਇੱਕ ਵੇਸਟ ਆ ਕਿਉਂਕਿ ਹੁਣ ਇੱਕ ਤਾਂ ਸਾਨੂੰ ਵਿਆਹ ਆ ਰਹੇ ਨੇ ਤੇ ਵਿਆਹਾਂ ਕਰਕੇ ਵੀ ਥੋੜਾ ਹੋ ਜਾਂਦਾ ਕਿਉਂਕਿ ਉੱਧਰ ਵੀ ਖਰਚਾ ਹੋਣਾ। ਫੇਰ ਹੈਾ ਸਮਾਨ ਲਿਆਣਾ ਪੈਣਾ ਸਾਰਾ ਫੇਰ ਤਾਂ ਕਰਕੇ
ਤਾਂ ਹੀ ਹੈ ਵੀ ਬਹੁਤ ਖਰਚਾ ਹੁੰਦਾ ਵਿਆਹ ਤੇ ਤਾਂ ਛੋਟਾ ਮੋਟਾ ਹੀ ਆਪਾਂ ਖਰਚਾ ਫੇਿਰ ਵੀ ਬਹੁਤ ਹੋ ਜਾਂਦਾ ਥੋੜੇ ਮੋਟੇ ਸਮਾਨ ਤੇ ਬਹੁਤ ਹੋ ਜਾਂਦਾ ਹੈ।
ਸਹੀ ਗੱਲ ਹੈ ਬੇਸ਼ੱਕ ਆਪਣੇ ਕੋਲ ਨਾ ਜਿੰਨਾ ਮਰਜ਼ੀ ਸਮਾਨ ਪਿਆ ਪਰ ਆਪਾਂ ਨੂੰ ਫੇਰ ਵੀ ਹੋ ਜਾਂਦਾ। ਕਿ ਨਾ ਵਿਆਹ ਕੋਈ ਨਾ ਕੋਈ ਚੀਜ਼ ਤਾਂ ਲਿਆਣੀ ਪੈਣੀ ਆ ਮਤਲਬ ਤੁਸੀਂ ਦੇਖਲੋ ਵਿਆਹ ਤਾਂ ਲੋਕ ਲੋਕਾਂ ਦਾ ਹੁੰਦਾ ਖਰਚਾ ਦੁੱਗਣਾ ਤਿੱਗਣਾ ਆਪਣਾ ਹੋ ਜਾਂਦਾ।
ਹਾਂਜੀ ਤੁਸੀਂ ਦੇਖੋ ਹਨ ਨਾ ਹਰ ਇੱਕ ਚੀਜ਼ ਵਾਸਤੇ ਆਪਾਂ ਨੂੰ ਅਲੱਗ ਼-ਅਲੱਗ ਕੱਪੜੇ ਚਾਹੀਦੇ ਨੇ ਹਨਾ ਐਕਸੈਸਰੀਜ਼, ਮੇਕਅਪ, ਜੁੱਤੀਆਂ- ਕਿੰਨਾ ਕੁਛ ਹੋ ਗਿਆ ਆਪਾਂ ਨਾ- ਨਾ ਕਰਦੇ ਵੀ ਫੇਰ ਵੀ ਆਪਾਂ ਹਨਾ ਖਰੀਦ ਲੈਂਣੇ ਹਾਂ ਨਵੇਂ ਸੂਟ ਵੀ ਬਣਵਾ ਲੈਂਣੇ ਹਾਂ ਫਿਰ ਵੀ ਆਪਾਂ ਆਪਣਿਆ ਹੁੰਦਾ ਕਿ ਹਾਂ ਹਨਾ ਹੋਰ ਵੀ ਵੀ ਆਪਾਂ ਚਲੋ ਬਣਵਾ ਲੈਂਦੇ ਹਾਂ ਚਾਹੇ ਆਪਣੇ ਕੋਲ ਜਿੰਨੇ ਮਰਜ਼ੀ ਸੂਟ ਪਹਿਲਾਂ ਪਏ ਹੋਣ!
ਸਹੀ ਗੱਲ ਹੈ ਮਤਲਬ ਹੁਣ ਮੈਂ ਕਹਿ ਰਿਹਾ ਨਾ ਕੋਈ ਥੋੜਾ ਜਿਹਾ ਵੀ ਜਸਟ ਘੰਟੇ ਦਾ ਵੀ ਫੰਕਸ਼ਨ ਆ ਨਾ ਤੇ ਤਾਂ ਵੀ ਕਹਿਣਗੇ ਨਾ ਯਾਰ- ਨਵਾਂ ਸੂਟ ਸੰਭਾਲੋ ਉਹ ਤਾਂ ਪਾਏ ਹੋਏ ਆ ਤੇ ਦਿਖਾ- ਤੇ ਲੋਕਾਂ ਨੂੰ ਪਾ ਕੇ ਮਤਲਬ ਉਹਹੀ ਚੀਜ਼ਾਂ ਵੀ ਆਪਾਂ ਜਿੱਥੇ ਜਾ ਰਹੇ ਹਾਂ ਉਹ ਨਵੇਂ ਬੰਦੇ ਨੇ ਨਵੇਂ ਲੋਕਾਂ ਉਹਨਾਂ ਨੇ ਥੋੜੇ ਨਾ ਦੇਖ- ਕੀ ਆਪਣੇ ਸੂਟ ਕੀ ਇੱਥੇ ਪਾਇਆ ਹਨਾ ਨਾਲ ਲੋਕ ਕਿਹੜਾ ਐਂਵੇ ਯਾਦ ਰੱਖਦੇ ਆਂ ਵੀ ਕਿੱਥੇ ਪਾਏ ਕਿੱਥੇ ਨਾ ਹੁਣ ਤਾਂ ਨਾ ਇੰਨਾ ਜ਼ਿਆਦਾ ਹੋ ਵੀ ਮਤਲਬ ਬੰਦੇ ਫੇਰ ਵੀ ਬਹੁਤ ਜ਼ਿਆਦਾ ਸਾਰ ਦਿੰਦੇ ਆ ਕੱਪੜੇ ਪਾ ਕੇ ਤੇ ਜਿਹੜੀਆਂ ਮਤਲਬ ਔਰਤਾਂ ਹੁੰਦੀਆਂ ਨੇ ਤਾਂ ਰੋਜ਼ ਉਹਨਾਂ ਨੂੰ ਤਾਂ ਨਵੇਂ ਸੂਟ ਚਾਹੀਦੇ।
ਹਾਂਜੀ ਲੇਡੀਜ਼ ਤੇ ਕੁੜੀਆਂ ਦਾ ਮਤਲਬ ਇਹੀ ਹੁੰਦਾ ਕਿ ਨਵੇਂ -ਨਵੇਂ ਸੂਟ ਬਣਾ ਲਓ ਚਾਹੇ ਫੇਰ ਉਹ ਪਾਏ ਵੀ ਨਾ ਜਾਣ ਇਹਨਾਂ ਨੂੰ ਐ ਹੁੰਦਾ ਕਿ ਨਵੇਂ ਸੂਟ ਚੱਲੇ ਨੇ ਨਵੇਂ ਡਿਜ਼ਾਇਨ ਚੱਲੇ ਨੇ ਵੀ ਅਸੀਂ ਵੀ ਸਵਾ ਲਈਏ। ਹੁਣ ਅਗਰ ਹਨਾ ਹੁਣ ਤੁਸੀਂ ਦੇਖੋ ਵੀ ਰੋਜ਼ ਵਿਆਹ ਸ਼ਾਦੀ ਵੀ ਨਹੀਂ ਹੁੰਦੀ ਹੈਗੀ ਕਦੀ ਕਧਾਰੀ ਪਾਣੇ ਹੁੰਦੇ ਆ ਆਪਾਂ ਇੰਨੇ ਹੈਵੀ ਸੂਟ ਵੀ ਬਣਵਾ ਲੈਂਦੇ ਦੇ ਆ ਪਰ ਉਹ ਉਹੀ ਹੈ ਕਿ ਡੇਲੀ ਯੂਜ ਚ
ਇੱਕ ਟਰੈਂਡ ਤਾਂ ਚੱਲਦਾ ਨੀ ਹੈਗਾ ਨਾਲ ਦੀ ਨਾਲ ਦੂਜਾ ਹੋ ਜਾਂਦਾ। ਕਿ ਹਾਂ ਉਹ ਵੀ ਹੁਣ ਕੰਪਲੀਟ ਕਰਨਾ ਹਨਾ। ਉਹ ਤਾ ਇਹੀ ਹੈ ਕਿ ਸੁ ਸੂਟਾਂ ਦੇ ਤਾਂ ਰੋਜ਼ ਨਿੱਤ ਨਵੇਂ ਟਰੈਂਡ ਹੋਏ ਰਹਿੰਦੇ ਨੇ
ਉਹੀ ਹੈ ਤੁਸੀਂ ਜਿਹੜੀ ਮਰਜੀ ਚੀਜ਼ ਦਾ ਦੇਖਲੋ ਨਵੇਂ -ਨਵੇਂ ਟਰੈਂਡ ਚਲੀ ਜਾਂਦੇ ਆ ਜੁੱਤੀਆਂ ਵੀ ਨਵੀਆਂ ਆ ਗਈਆਂ ਕਦੀ ਕੱਪੜੇ ਕਦੀ ਫਾਰਸ਼ੀ ਸਲਵਾਰ ਆ ਗਈ, ਹਨਾ ਕਦੀ ਸਿੰਪਲ ਸਟੇਟ ਸਲਵਾਰ ਆ ਗਈ। ਕਿ ਤੁਸੀਂ ਦੇਖੋ ਦੇਖੋ ਵੀ ਆਪਾਂ ਨੂੰ ਵੀ ਚੌਅ ਹੁੰਦਾ ਈ ਕਿ ਹਨਾ ਨਵੇਂ -ਨਵੇਂ ਚੱਲੇ ਨੇ ਆਪਾਂ ਵੀ ਬਣ ਵਾਲੀਏ।
ਹਾਂਜੀ, ਹਾਂ।
ਉਹੀ ਹੈ ਕਿ ਨਵੇਂ -ਨਵੇਂ
ਮਤਲਬ ਇਹੀ ਚੀਜ਼ ਹੁੰਦੀ ਹੈ ਨਾ ਹੁਣ ਦੇਖੋ ਮੁੰਡਿਆਂ ਕੋਲ ਮੁੰਡਿਆਂ ਕੋਲ ਕੀ ਆ, ਉਹੀ ਪੈਂਟ ਕੋਟ ਵਗੈਰਾ। ਕੀ ਇਹ ਉਹ ਤੇ ਕੀ ਕਰਾਣਗੇ ਹਨਾ ਉਹ ਤਾਂ ਉਹਨਾਂ ਦਾ ਹੁੰਦਾ ਹੀ ਹੈ। ਹੁਣ ਕੁੜੀਆਂ ਤੇ ਮੈਂ ਕਹਿੰਦੀ ਹਾਂ ਰੋਜ਼ ਘੱਗਰਾ ਘੱਗਰੇ ਐਨੇ ਤਰ੍ਹਾਂ ਦੇ ਨੇ ਉਹਨਾਂ ਕੋਲ ਸੂਟ ਜਿਹੜਾ ਮਰਜੀ ਕਰਾ ਲਓ ਹਨਾ ਮੇਕਅੱਪ ਦਾ ਇੰਨਾ ਸਮਾਨ ਹੁੰਦਾ ਮਤਲਬ ਕੋਈ ਏਦਾਂ ਦੀ ਚੀਜ਼ ਨੀ ਵੀ ਜਿਹੜੀ ਇੱਕ ਸਿੰਗਲ ਆ ਜਮੀ ਸਿੰਪਲ ਆ ਤੇ ਉਹੀ ਇੱਕ ਚੀਜ਼ ਆ ਹਰੇਕ ਚੀਜ਼ ਚ ਹੁੰਦਾ ਨਾ। ਅੱਗੇ -ਅੱਗੇ ਉਹਦੇ ਪਾਰਟਸ ਆ ਗਏ, ਸੂਟ ਦੇਖ ਲਓ ਉਹਦੇ ਕਿੰਨੇ ਉਹ ਆ ਗਏ। ਮੇਕਅੱਪ ਦੇ ਦੇਖ ਦੇਖਲੋ ਤੁਸੀਂ ਹ ਉਹਦੇ ਦੇਖਲੋ ਮ ਰਬੜ ਬੈਂਡ
ਚੂੜੀਆਂ ਹਾਂਜੀ ਚੂੜੀਆਂ ਕੰਗਣ ਉਓਹੀ ਹੈ ਹਰ ਇੱਕ ਚੀਜ਼ ਹਾਂਜੀ ਨਵੀਂ ਨਵੀਂ
ਜਿਹੜੀ ਹੁਣ ਕਸ਼ਮੀਰੀ ਚੂੜੀਆਂ ਚੱਲੀਆਂ ਸੀਗੀਆਂ ਹਨਾ ਤੇ ਉਹ ਇੰਨੀਆਂ ਐਕਸਪੈਂਸਿਵ ਸੀਗੀਆਂ ਲੋਕਾਂ ਨੂੰ ਇੰਨੀਆਂ ਮਹਿੰਗੀਆਂ ਲੱਗੀਆਂ ਉਹ ਤਾਂ ਵੀ ਮੈਂ ਕਹਿ ਰਹੀ ਹਾਂ ਹੁਣ ਤੁਸੀਂ ਦੇਖਲਓ ਸਾਰਿਆਂ ਦੇ ਹੱਥ ਚ ਉਹੀ ਚੂੜੀਆਂ ਬਾਅਦ ਚੋਂ ਜੈਲੀ ਵਾਲੀ ਚੱਲੀਆਂ ਉਹ ਵੀ
ਕੋੁਲ ਕਿਉਂਕਿ ਉਹ ਦੇਖੋ ਹਨਾ ਹਰ ਕਿਸੇ ਨੇ ਉਹ ਟਰੈਂਡ ਚ ਕੀਤਾ ਤੇ ਅਸੀਂ ਹਰ ਕੋਈ ਉਹ ਪਸੰਦ ਵੀ ਕਰਦਾ ਸੀਗਾ ਕਿਉਂਕਿ ਚਲੋ ਵਧੀਆ ਵੀ ਸੀਗੀਆਂ ਅਸੀਂ ਵੀ ਲੈ ਕੇ ਆਈ ਸੀਗੇ ਮੈਂ ਤੇ ਮੇਰੇ ਮੰਮਾ ਵਾਸਤੇ ਲੈ ਕੇ ਆਏ ਸੀ ਚਲੋ ਇੱਥੇ ਦਾ ਆਪਾਂ ਨੂੰ ਫੇਰ ਵੀ ਥੋੜੇ ਸਸਤੇ ਰੇਟ ਚ ਮਿਲ ਜਾਂਦੀ ਆ ਅਗਰ ਆਪਾਂ ਬਾਹਰ ਤੋਂ ਲੈਂਦੇ ਹਾਂ ਬਾਹਰ ਹਰ ਬਹੁਤ ਹੀ ਜ਼ਿਆਦਾ ਮਹਿੰਗਾ ਰੇਟ ਆ
ਹਾਂਜੀ ਉਹੀ ਗੱਲ ਆ ਨਾ ਸ਼ਹਿਰ ਚ ਤਾਂ ਹਰੇਕ ਚੀਜ਼ ਹੀ ਮਹਿੰਗੀ ਆ ਅਗਰ ਆਪਾਂ ਲਾਈਏ ਪਰ ਕਿਨਾ ਸਮਾਨ ਚੱਲ ਜਾਓ ਤੁਸੀਂ ਜਾਂ ਫਿਰ ਲੁਧਿਆਣੇ ਸਾਈਡ ਚੱਲ ਜਾ ਉੱਧਰ ਸਮਾਨ ਬਹੁਤ ਜ਼ਿਆਦਾ ਸਸਤਾ ਤੇ ਨਾ ਬਹੁਤ ਜਿਆਦਾ ਠੀਕ ਗ੍ਰੇਡ ਚ ਮਿਲਦਾ ਜਾਂਦਾ ਉੱਧਰ ਸਮਾਨ
ਹਾਂਜੀ ਕਿਉਂਕਿ ਉੱਧਰ ਮਤਲਬ ਇਹ ਨਾ ਕਿ ਥੋਕ ਤੇ ਚੀਜ਼ਾਂ ਮਿਲਦੀਆਂ ਮਤਲਬ ਜਿਵੇਂ ਸੇਲ ਵਗੈਰਾ ਹੋ ਗਈ ਨਾ ਇਹ ਚੀਜ਼ਾਂ ' ਜ਼ਿਆਦਾ ਚੀਜ਼ਾਂ ਮਿਲਦੀਆਂ ਨੇ ਉੱਧਰ ਤੁਸੀਂ ਸੂਟ ਵਗੈਰਾ ਦੇਖਲੋ ਹਨਾ ਕੱਪੜੇ ਦੇਖਲੋ ਜਾਂ ਹੋਰ ਚੀਜ਼ਾਂ ਇੱਥੇ ਨਾ ਸਸਤੇ ਰੇਟ ਚ ਮਿਲਦੀਆਂ ਤੇ ਮਤਲਬ ਸੇਲ ਚ ਚੀਜ਼ਾਂ ਮਿਲਦੀਆਂ ਨੇ
ਹਾਂਜੀ ਉਹੀ ਤਾਂ ਗੱਲ ਹੈ ਮਤ ਉੱਥੇ ਨਾ ਤੋਲ ਚ ਸੂਟ ਮਿਲਦਾ ਨੇ ਹੁਣ ਨਾ ਸਾਡੇ ਇੱਥੇ ਮਤਲਬ ਸ਼ਹਿਰ ਦਾ ਦੇਵੀਗੜ੍ਹ ਉਹ ਉੱਥੇ ਮਿਲਦੇ ਆ ਥੇ ਨਾ ਮਤਲਬ ਤੂੰ ਤੌਲ ਚ ਚੜਨਗੇ ਤੇ ਜਿਹੜਾ ਸੂਟ ਉਹੀ ਆਪਾਂ ਨੂੰ ਤਿੰਨ ਸੌ ਦਾ ਪੈਂਦਾ ਉਹੀ ਜਦੋਂ ਤੋਲ ਹੁੰਦਾ ਦਾ ਕਿੱਲੋ ਦੇ ਹਿਸਾਬ ਨਾਲ ਵੀ ਕਿੱਲੋ ਚਾਰ ਸੋਦੇ ਨੇ ਠੀਕ ਹੈ ਤਾਂ ਉਹਦੇ ਵਿੱਚ ਤੁਸੀਂ ਦੇਖਲੋ ਚਾਰ ਪੰਜ ਤਿੰਨ ਸੂਰਤਾਂ ਰਾਮ ਤੋਂ ਚਾੜ ਹੀ ਜਾਂਦੇ ਆ ਰਾਮ ਤੋਂ
ਜਾਂ ਮਤਲਬ ਅਹ ਕਿੱਲੋ ਦੇ ਹਿਸਾਬ ਨਾਲ ਮਿਲਦੇ ਨੇ। ਚਾਹੇ ਫਿਰ ਉਹਥੇ ਤਿੰਨ ਸੂਟ ਚੜਨ ਚਾਹੇ ਚਾਰ ਠੀਕ ਹੈ ਫੇਰ ਇਹ ਤਾਂ ਵਧ ਵਧੀਆ ਵੈਸੇ ਹਨਾ ਵੀ ਚਲੋ ਮਤਲਬ ਬੰਦਾ ਆਪਣੇ ਪਸੰਦ ਦਾ ਦੇਖ ਲਏ ਵੀ ਕਿਵੇਂ ਦਾ ਕਿਵੇਂ ਨਹੀਂ
ਹਾਂਜੀ
ਕਿੱਲੋ ਦੇ ਹਿਸਾਬ ਨਾਲ ਚਲੋ ਜਿੰਨਾ ਕੁ ਅਗਲੇ ਲੋੜ ਆ ਹਨ ਨਾ ਓਨਾ ਕੁ ਕਰਵਾਲੋ ਆ ਇਹ ਕਿਹੜਾ ਆ ਕਿ ਆਪਾਂ ਇੱਕੋ ਪੀਸ ਬਾਰ-ਬਾਰ ਲੈਣਾ।
ਸਹੀ ਗੱਲ ਹੈ ਕਿਉਂਕਿ ਦੇਖੋ ਹੁਣ ਜਿਹੜੇ ਕੋਟਨ ਦੇ ਸੂਟ ਹੁੰਦੇ ਆ ਉਹ ਕਿਹੜਾ ਜ਼ਿਆਦਾ ਭਾਰੀ ਹੁੰ ਹਨਾ ਜੇ ਆਪਾਂ ਪ੍ਰਿੰਟਡ ਦੇਖਿਓ। ਬਹੁਤ ਜ਼ਿਆਦਾ ਹਲਕੇ ਹੁੰਦੇ ਆ ਤਾਂ ਮਤਲਬ ਉਹ ਹਲਕਿਆਂ ਦੇ ਹਿਸਾਬ ਨਾਲ ਮਤਲਬ ਕਿੱਲੋ 'ਚ ਬਹੁਤ ਜ਼ਿਆਦਾ ਚੜ੍ਹ ਜਾਂਦੇ ਅਗਰ ਆਪਾਂ ਲਾਈਏ ਹਿ
ਹਾਂ ਫਿਰ ਮਤਲਬ ਵਧੀਆ ਕੱਪੜਾ ਹੁੰਦਾ ਹੋਣਾ ਕੋਟਨ ਵਗੈਰਾ ਦਾ ਤੁਸੀਂ ਲਏ ਹੋਣੇ ਜੇ
ਹਾਂਜੀ ਹਾਂ ਬਹੁ ਵਧੀਆ ਬਹੁਹ ਵਧੀਆ ਬਹੁਤ ਵਧਿਆੱ ਕਪੜਾ ਹੁੰਦਾ ਮਤਲਬ ਉਹੀ ਹੈ ਨਾ ਜਿਵੇ ਹੁਣ ਟਰੈਂਡ 'ਚ ਕੁੜਤੀਆਂ ਚੱਲ ਰਹੀਆਂ ਨੇ ਜੀਨਸ ਨਾਲ ਹਨਾ ਤੇ ਹਾਂ ਹੁਣ ਬਹੁਤ ਟਰੈਂਡ ਚੱਲ ਰਿਹਾ ਤੇ ਹੁਣ ਮੈਂ ਵੀ ਕਿਹਾ ਸੀਗਾ ਮੰਮਾ ਨੂੰ ਕਿ ਮੈਨੂੰ ਦਵਾ ਦੋ ਪਰ ਨਾ ਮੇਰੀ ਨੀਤ ਤੇ ਹੈਗੀ ਆ ਸੂਟ ਤੇ ਨਵਾਂ ਨ ਸੂਟ ਚੱਲਿਆ ਜਿਹੜਾ ਚੀਕ ਕੰਦੀ ਉਹਦੇ ਨਾਲ ਆ ਸਲਵਾਰ ਨਾਲਾ ਜਿਹੜਾ ਹਨਾ ਉਹ ਵਾਲਾ ਚੱਲਿਆ ਤੇ ਮੈਨੇ ਉਹ ਲੈ ਮੇਰਾ ਬਹੁ ਮਨ ਹੈ।
ਹਾਂਜੀ ਹਾਂ ਉਹ ਬੜਾ ਚੱਲ ਰਿਹਾ ਉਹ ਸੂਟ ਕੇ ਚਿਕਨ ਦਾ ਕੱਪ ਕੱਪੜਾ ਉਹ ਤੇ ਮਤਲਬ ਮਤਲਬ ਇਹ ਹੁੰਦਾ ਕਿ ਉਹ ਨਾ ਸੇਮ ਨੀ ਹੁੰਦਾ ਕੱਪੜਾ ਸ਼ਰਟ ਦਾ ਅਲਗ ਹੁੰਦਾ ਤੇ ਪਲਾਜ਼ੋ ਦਾ ਅਲੱਗ ਹੁੰਦਾ। ਤੇ ਮਤਲਬ ਹਾਂਜੀ ਹਾਂ ਹਨਾ ਉਹ ਬੜਾ ਚੱਲ ਰਿਹਾ ਉਹ ਵੀ ਮੈਂ ਦੇਖਿਆ। ਪਰ ਰੇਟ ਨੀ ਮੈਨੂੰ ਮੈਂ ਰੇਟ ਤਾਂ ਨਹੀਂ ਪੁੱਛਿਆ ਮੈਂ ਦੇਖ ਕੇ ਜ਼ਰੂਰ ਆਈ ਸੀਗੀ ਮੈਂ ਕਿਹਾ ਚਲੋ ਫੇਰ ਕਿੱਦ ਨੇ ਲੈ ਜਾਗੇ।
ਹਾਂਜੀ ਹਾਂ ਮਤਲਬ ਨਾ ਉਹੀ ਚੀਜ਼ ਹੈ ਕਿ ਨਾ ਹੁਣ ਨਾ ਚੀਜ਼ ਨਾ ਮਤਲਬ ਬਹੁਤ ਮਹਿੰਗੀ ਹੋ ਗਈ।
ਹੂੰ- ਹੂੰ
ਹੁਣ ਨਾ ਇੱਥੇ ਢਾਈ- ਢਾਈ ਸੌ ਰੁਪਏ ਦੇ ਰੀਲਣ 'ਚ ਸੂਟ ਮਿਲ ਰਹੇ ਆ ਉਹ ਇੰਨੇ ਮਤਲਬ ਠੀਕ ਨਹੀਂ ਹੁੰਦੇ ਹੈਗੇ। ਤੇ ਨਾ ਸੀ ਕੋਟਨ ਦੇ ਸੂਟ ਦੇ ਦੇਖ ਕੇ ਆਏ ਚਾਰ- ਚਾਰ ਸੌ ਰੁਪਏ ਦੇ ਸੂਟ
ਨਹੀਂ ਵੈਸੇ ਮੈਂ ਤੁਹਾਨੂੰ ਦੱਸਾਂ ਕੋਟਨ ਬਹੁਤ ਵਧੀਆ ਰਹਿੰਦੀ ਹੈ ਗਰਮੀ ਜਿਵੇਂ ਤੁਸੀਂ ਕਹਿ ਰਹੇ ਹੋ ਚਾਰ ਸੌ ਵਾਲਾ ਸੂਟ ਸਾਡੇ ਵੀ ਇੱਥੇ ਮਿਲ ਰਿਹਾ ਸੀਗਾ। ਤੇ ਉਹ ਬੜਾਪਣਾ ਹੁੰ ਨਾ ਉਹਦਾ ਉਹ ਵਧੀਆ ਚੱਲਦਾ ਹੈ ਮਤਲਬ ਦੋ ਜਣਿਆਂ ਦਾ ਸੂਟ ਆਰਾਮ ਤੋਂ ਬਣ ਜਾਂਦਾ ਅਗਰ ਆ ਆਪਾਂ ਮਤਲਬ ਕੁੜਤੀ ਨਾਲ ਵੀ ਬਣਾਣਾ ਤੇ ਮਤਲਬ ਕਲਰ ਵੀ ਇੰਨੇ ਸੋਹਣੇ ਆਉਂਦੇ ਨੇ ਨਾ ਉਹ ਚ ਮੈਨੂੰ ਵੀ ਪਸੰਦ ਆਇਆ ਸੀ ਇੱਕ ਦੋ ਕਲਰ ਮੈਂ ਕਿਹਾ ਚਲੋ ਵੀ ਜਿਦਣ ਟਾਈਮ ਲੱਗਿਆ ਫਿਰ ਲੈ ਆਵਾਂਗੇ।
ਹਾਂਜੀ ਹਾਂ ਮਤਲਬ ਉਹੀ ਹੈ ਨਾ ਉਹ ਚੋੜੇ ਪਹੁੰਚੇ ਜਿਆਦਾ ਚੱਲ ਰਹੇ ਨੇ ਹੁਣ ਨਾ ਚੋੜਾ ਜਿਹੜਾ ਫਣਾ ਹੁੰਦਾ ਨਹੀਂ ਪਹਿਲਾਂ ਦੂਜੇ ਰੋਟੀ ਮਿਲਦੇ ਹੁੰਦੇ ਸੀਗੇ ਹੁੰਣ ਤਾਂ ਚੋੜੇਪਣੇ ਚ ਵੀ ਮੈਂ ਕਹਿ ਰਹੀ ਹ ਉਹ ਤਿੰਨ ਮੀਟਰ ਦਾ ਸਾਢੇ ਤਿੰਨ ਮੀਟਰ ਦਾ ਕੱਪੜਾ ਹੁੰਦਾ ਉਹ ਕਿੱਥੇ ਦਾ ਪੰਜ ਮੀਟਰ ਜੋ ਸੂਟ ਬਣਨਾ ਤੇ ਸਾਢੇ ਤਿੰਨ ਚ ਹੀ ਸਾਰੇ ਜਾਂਦਾ ਹੈ।
ਨਹੀਂ ਪਰ ਵਧੀਆ ਰਹਿੰਦਾ ਉਹ ਦੇਖੋ ਹਨਾ ਹੁਣ ਤਾਂ ਜਿਵੇਂ ਗਰਮੀਆਂ ਚ ਕਲਰ ਵੀ ਬੜੇ ਸੋਹਣੇ ਸੋਹਣੇ ਆਉਂਦੇ ਨੇ ਕਿਹੜਾ ਕਿ ਡਾਰਕ ਕਲਰ ਪਾਉਣੇ ਨੇ ਲਾਈਟ ਕਲਰ ਹੁੰਦੇ ਆ ਗਰਮੀ ਸੋਨੇ ਵੀ ਲੱਗਦੇ ਨੇ ਤੇ ਚਾਹੇ ਤੁਸੀਂ ਪਲਾਜ਼ੋ ਨਾਲ ਬਣਾਓ ਹੁਣ ਤਾਂ ਜਿਵੇਂ ਹਨਾ ਆਪਾਂ ਕੋਟਨ ਦੀ ਵੀ ਫਾਰਸ਼ਿਸ਼ ਸਲਵਾਰ ਬਣਵਾ ਲੈਂਦੇ ਹਾਂ ਸੂਟ ਨਾਲ ਉਹ ਵੀ ਸੋਹਣੀ ਲੱਗਦੀ ਆ ਪਾਈ ਹੋਈ।
ਸਹੀ ਗੱਲ ਆ ਮੈਂ ਕਹਿ ਰਿਹੀ ਹਦੇ ਇੱਕ ਚੀਜ਼ ਦਾ ਟਰੈਂਡ ਚ ਰਹਿਣਾ ਆਪ ਨੂੰ ਹੁੰਦਾ ਚੇ ਆਪਾਂ ਪਾਈਏ ਨਾ ਉਹ ਚੀਜ਼ ਪਰ ਹੁੰਦਾ ਕੀ ਨਾਂ ਯਾਰ ਲੈ ਕੇ ਤਾਂ ਆਈਏ ਲੇ ਕੇੱਲਿਆ
ਹਮ ਉਹੀ ਅੱਗੇ ਹਨਾ ਚਲੋ ਵਿਆਹ ਚ ਤਾਂ ਫੇਰ ਵੀ ਹਾਂ ਵਿਆਹ ਚ ਵੀ ਹੈਵੀ ਸੂਟ ਚੱਲ ਜਾਂਦੇ ਨੇ ਆਪਾਂ ਹਨਾ ਕਾਫੀ ਹੈਵੀ ਸੂਟ ਪਾਉਦੇ ਹਾਂ। ਪਰ ਨੋਰਮਲ ਅਗਰ ਆਉਣ ਜਾਣ ਚ ਤਾਂ ਆਪਾਂ ਘਰੇ ਦੇਖੀਏ ਫੇਰ ਤਾਂ ਆਪਾਂ ਨੂੰ ਕੋਟਨ ਦੇ ਹੀ ਵਧੀਆ ਰਹਿੰਦੇ ਨੇ ਵੀ ਚਲੋ ਨਾਲੇ ਥੜੇ ਕੰਫਰਟੇਬਲ ਹੁੰਦੇ ਨੇ। ਕੋਈ ਨੀ। ਕਢਾਈ ਨੀ ਹੁੰਦੀ ਕੁਛ ਵੀ ਤੁਸੀਂ ਹੁਣ ਬ ਪ੍ਰਿੰਟਡ ਸੂਟ ਜ਼ਿਆਦਾ ਚੱਲ ਨੇ
ਚਲੋ ਜੀ ਠੀਕ ਹੈ ਜੀ।
ਠੀਕ ਹੈ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।